ਸਾਸ਼ੀ ਕਾਲ ਭੈਣ ਜੀ।
ਸਾਸੀ ਕਾਲ ਹਾਂਜੀ-ਹਾਂਜੀ, ਕੀ ਹਾਲ ਚਾਲ ਏ?
ਵਧੀਆ ਜੀ ਵਧੀਆ, ਤੁਸੀਂ ਤੇ ਬਿਜ਼ੀ ਇਨੇ ਹੋ ਗਏ ਹੋ, ਮੈਂ ਕੇਆ ਮੈਂ ਈ ਫੋਨ ਕਰਾਂ। ਪਤਾ ਕਰਾਂ ਕਿੱਥੇ ਗਵਾਚ ਗਏ ਨੇ ਸਾਡੇ ਭੈਣ ਜੀ?
ਤੁਸੀਂ ਕੀਤਾ ਮੈਂ ਕੀਤਾ ਇੱਕੋ ਈ ਗੱਲ ਏ।
ਤੁਸੀਂ ਵੀ ਕਰੇਆ ਕਰੋ, ਸਾਨੂੰ ਪਤਾ ਲੱਗੇ ਤੁਸੀਂ ਸਾਨੂੰ ਯਾਦ ਕਰਦੇ ਓ। ਅਸੀਂ ਤੇ ਯਾਦ ਕੀਤਾ, ਵੇਖਲੋ ਯਾਦ ਕਰਨੇ ਆ ਤੇ ਤਾਨੂੰ। ਫੋਨ ਕਰ ਲੇਆ, ਹੁਣ ਤੁਸੀਂ ਯਾਦ ਕਰਦੇ ਹੋ ਕਿ ਨਹੀਂ ਕਰਦੇ, ਸਾਨੂੰ ਕਿਵੇਂ ਪਤਾ ਲੱਗੇਗਾ ਏਹ ਦੱਸੋ?
ਨਈ-ਨਈ ਅਸੀਂ ਵ ਅਸੀਂ ਫੋਨ ਕਾਰ ਦਾਂਗੇ ਤੁਹਾਨੂੰ ਹੁਣ, ਅਸੀਂ ਯਾਦ
ਹਾਂ-ਹਾਂ, ਕਰੇਆ ਕਰੋ ਨਾ ਅ ਵੈਸੇ। ਥੋੜਾ ਏਹ ਹੋ ਜਾਂਦਾ ਕਿ ਲੋ ਸਾਰੇ ਰੋ ਰੋਟੀਨ 'ਚੋਂ ਨਾ ਕਿਸੇ ਆਪਨੇਆਂ ਨਾਲ ਗੱਲਾਂ ਕਰ ਲਉ ਨਾ ਦੋ ਚਾਰ ਬੰਦੇ ਦਾ ਮਨ ਨਾ ਥੋੜਾ ਫ੍ਰੈਸ਼ ਹੋ ਜਾਂਦਾ ਵੇ। ਕਿਉਂਕਿ ਘਰ ਦੇ ਸਾਰਾ ਦਿਨ ਘਰਾਂ ਦੇ ਕੰਮਾਂ 'ਚ ਨਾ ਬੈਠੇ-ਬੈਠੇ ਬੰਦਾ ਇੰਨਾ ਹੋ ਜਾਂਦੈ ਨਾ ਬੋਰ ਤੇ ਮਨ ਕਰਦੈ ਕਿ ਕਿ ਚਲੋ ਬਾਰ ਦੀ ਦੁਨੀਆਂ ਦਾ ਵੀ ਹਾਲ-ਚਾਲ ਪੁੱਛੀਏ। ਹੁਣ ਅਸੀ ਤੇ ਨੌਕਰੀ ਪੇਸ਼ਾ ਵਾਲੇ ਲੋਕ ਹੈ ਨੀ ਆਂ ਕਿ ਬਾਰ ਜਾਈਏ। ਸਾਨੂੰ ਬਾਰ ਦੀ ਦੁਨੀਆਂ ਦੀ ਖ਼ਬਰ ਰਵੇ। ਅਸੀ ਤ ਚੌਵੀ ਘੰਟੇ ਦੇਖੋ ਘਾਰ ਈ ਰੈਨੈ।
ਆ
ਤੇ ਹਾਂ ਤੇ ਕਿਦ ਜ਼ਿਆਦਾ ਤੋਂ ਜ਼ਿਆਦਾ ਕਿੱਥੇ ਚੱਲ ਜਾਗੇ ਗੁਰਦੁਆਰੇ ਚੱਲ ਜਾਂ ਗੇ, ਹੋਰ ਸਬਜ਼ੀ ਲੈਣ ਚਲੇ ਗੇ ਆਂ, ਛੋਟੇ-ਛੋਟੇ ਕੰਮ ਕਰਨ ਚਲੇ ਗੇ ਆਂ।
ਸਈ ਗੱਲ ਐ।
ਓ ਐਈ ਈ ਏ ਸਾਡਾ ਵੀ ਏਦਾਂ ਏ। ਏ ਬੰਦਾ ਚ ਕਿਸੇ ਦਾ ਮਨ ਬੜਾ ਹੁੰਦਾ ਜੀ ਚਲੋ ਕਿਸੇ ਦਾ, ਪਰ ਗੱਲਬਾਤ ਕਰੀਏ ਕਿਸ ਆਪਣੇ ਨਾਲ ਹਾਲ-ਚਾਲ ਪੁੱਛੀਏ, ਏਸ ਕਰਕੇ ਅੱਜ ਈ ਓ ਮੇਰਾ ਬਾਰਾ ਲੀਆ ਤੀ ਹੋਈ ਸੀ, ਮੈਂ ਕਿਆ ਚੱਲ ਗੱਲ ਕਰਨੀ ਆ। ਹਾਲ ਚਾਲ ਪੁੱਛਣੀ ਆ ਹੋਰ ਤੁਸੀ ਸੁਣਾਓ ਕੀ ਕਰਦੇ ਪਏ ਸੀ? ਵੇਲੇ ਸੀ, ਕੰਮ ਲੱਗੇ ਹੋਏ ਸੀ?
ਨਈ ਬਸ ਵੇਲੇ ਆਂ ਐਸ ਟੈਮ ਹੱਲੀ। ਐਸਲੇ ਦਪੈਰ ਦਾ ਟੈਮ ਏ ਵੇਲੇ ਈ ਆਂ।
ਕੀ ਬਨਾ ਚਾਰ ਲਿਆ ਤੁਸੀ ਅੱਜ?
ਬਣਾ ਲਿਐ ਬਸ ਕੇ। ਸਬਜ਼ੀ-ਸੁਬਜ਼ੀ, ਬਣਾ ਲਈ ਦੀ ਏ ਹੁਣ ਤੇ ਸ਼ਾਮੀ ਬੱਚੇ ਕੈਂਦੇ ਨੇ ਮੰਮੀ ਤੁਸੀ ਪਤੋੜ ਬਣਾਓ ਤੇ ਮੈਂ ਕਿਆ ਮੈਨੂੰ ਪਤੋੜ ਮੈਂ ਰੈਸਿਪੀ ਪੁੱ ਛਾਂਗੀ, ਭੈਣ ਜੀ ਨੂੰ ਫੋਨ ਕਰਾਂਗੀ, ਤਾਂ ਤੁਆਡਾ ਈ ਉੱਪਰੋਂ ਤੁਆਡਾ ਈ ਫੋਨ ਆ ਗੇਆ।
ਅੱਛਾ ਐ ਤੇ ਫੇਰ ਐ ਤੇ ਸਈ ਏ। ਮੈਂ ਕਰ ਲਿਆ ਫੇਰ ਤੁਸੀ ਮੇਰੇ ਕੋਲ ਪੁੱਛੋਗੇ ਰੈਸਪੀ ਤੇ ਦੇਖੋ ਤੁਸੀ ਮੈਨੂੰ ਥੋੜ੍ਹੀ ਕਰਨਾ ਸੀ ਫੇਰ ਫੋਨ
ਨਾ-ਨਾ ਮੈਂ ਕੈਂਨੀ ਤੇ ਪਈ ਏ ਮੈਂ ਤੁਆਨੂੰ ਫੋਨ ਕਰਨੈ। ਫ਼ੋਨ ਕਰਨਾ ਈ ਸੀ ਰੈਸਪੀ ਵਾਸੇ। ਕਿ ਪੁੱਛਾਂਗੀ ਪਤੋੜ ਕਿਸਰ੍ਹਾਂ ਬਣਦੇ ਹੈਗੇ ਨੇ ਤੇ ਬਸ
ਚਲੋ ਕੋਈ ਨੀ ਓਈ। ਐ ਵੀ ਤੁਸ ਤਾਂ ਈ ਕੇਂਦੇ ਪੇ ਓ ਮੈਂ ਕਰ ਲਿਆ, ਤੁਸੀ ਕਰ ਲਿਆ ਇੱਕੋ ਗੱਲ ਏ। ਵੇਖ ਲੋ ਅੱਜ ਤੁਆਨੂੰ ਮੇਰੀ ਜ਼ਰੂਰਤ ਸੀ ਤੇ ਮੈਂ ਵੇਖ ਲੋ ਮੇਰਾ ਆਪਣੇ ਆਪ ਈ ਮੈਂ ਤੁਆਨੂੰ ਫੋਨ ਕਰ ਲਿਐ। ਠੀਕ ਐ ਨਾ।
ਕੀਤਾ ਨਾ, ਮੈਂ ਵੀ ਤੁਆਨੂੰ ਯਾਦ ਕਰਦੀ ਪੀ ਸੀ। ਮੈਨੂੰ ਯਾਦ ਕਰ ਲਿਆ ਮੈਂ ਤੁਆਨੂੰ ਫੋ ਤੁਆਡਾ ਫੋਨ ਆ
ਹਾਂ, ਹਾਂ ਮੈਂ ਮੈਨੂੰ ਬੜੇ ਦਿਨ ਹੋ ਗੇ ਸੀ ਮੈਂ ਕਿਆ ਹਾਂ, ਤੁਈ ਪਤੋੜ ਲੈ, ਲੈਯੋ ਕੇ ਲੈਣੇ ਜੇ ਹਜੇ।
ਹਾਂਜੀ ਨਈ ਲਿਆਂਦੇ ਹੋਏ ਨੇ ਲੈ, ਲੱਲੇ ਨੇ ਕੈਂਦੀ ਮੰਮੀ ਏਂਝ ਪਤੋੜ ਈ ਖਾਣੇ ਹੈਗੇ ਨੇ ਅੱਜ ਤੁਸੀ ਜੋ ਮਰਜੀ
ਹਾਂ ਨਈ ਸਵਾਦ ਲੱਗਦੇ ਨੇ। ਹਾਂ ਆਂਦੇ ਈ ਗਰਮੀ ਦੇ ਮੌਸਮ 'ਚ। ਟੈਮ ਤੇ ਬੜਾ ਲੱਗਦੈ ਏਨੂੰ ਬਣਾਣ 'ਚ। ਪਰ ਕੇੜੇ ਮੌਸਮ 'ਚ ਜੇੜੀ ਚੀਜ਼ ਆਏ ਓਦੋਂ ਈ ਖਾਣੇ 'ਚ ਸਵਾਦ ਲੱਗਦੀ ਏ। ਹੂੰ।
ਭਾਵੇਂ ਟੈਮ ਲੱਗੇ ਖਾਣੇ ਤੇ ਐਣਾ ਜ ਬਣਦਾ ਈ ਏਸ ਮੋਸਮ 'ਚ ਗਰਮੀ 'ਚ ਤ ਕੀ ਕਰੀਏ ਹੁੰਦਾ ਈ ਮੌਸਮ 'ਚ ਏਸ ਮੌਸਮ 'ਚ। ਹੁਣ ਦੱਸੋ ਤੁਸੀ ਕਿਸਰ੍ਹਾਂ ਬਣ ਬਨਾਂਦੇ ਓ ਤੁਸੀ ਪਤੋੜ।
ਆਂ ਪੱਤੇਆਂ ਦਾ ਈ ਤੇ ਓ ਡੰਡੀਆਂ ਤੇ ਲਾ ਨੀਐ ਨੇ ਓ ਤੇ ਤੁਆਨੂੰ ਪਤਾ ਈ ਏ ਡੰਡੀਆਂ ਲਾ ਕੇ ਓਨੂੰ ਧੋ ਲਵੋ, ਪਾਣੀ ਖੁੱਲੇ ਪਾਣੀ 'ਚੋਂ ਕੱਢੀ ਜਾਓ ਏੱਕ-ਏੱਕ। ਝੱਟ ਸਾਫ਼ ਹੋ ਜਾਂਦੇ ਨੇ ਐਵੇਂ ਈ। ਸਾਫ਼ ਕਰਕੇ ਰੱਖ ਲਈਦੈ, ਪੈਲੇ ਤੇ ਕਈ ਤੇ ਦੇਖੋ ਬਈ ਘੋਲ ਬਣਾ ਕੇ ਜਿਵੇਂ ਲਾ ਦਿੰਦੇ ਨੇ ਸਾਰਾ ਕੁੱਛ ਪਰ ਸਾਡੀ ਏੱਕ ਨਾ ਮਾਸੀ ਹੈਗੀ ਸੀ ਸਾਡੀ ਏੱਥੇ ਤੇ ਸਾਨੂੰ ਓਨੇ ਨਾ ਦੂਜੀ ਤਰ੍ਹਾਂ ਬਨਾਣੇ ਸਵਾ ਸਿਖਾਏ ਸੀ। ਤੇ ਸ ਅਸੀ ਹੋਨ ਉਵੇਂ ਦੇ ਈ ਬਨਾਨੇ ਆਂ, ਸਾਨੂੰ ਓ ਜ਼ਿਆਦਾ ਸਵਾਦ ਲੱਗਦੇ ਨੇ। ਅਸੀਂ ਹੋਨ ਪੇਆਜ ਜਿਵੇਂ ਹੋਨ, ਜੀ ਤੁਸੀਂ ਪੱਤੇ ਧੋ ਲਏ ਨੇ ਨਾ ਪਾਸੇ ਰੱਖ ਦਿੱਤੇ ਨੇ ਹੋਨ ਓ ਤੁਸੀਂ ਵੇਸਨ ਦਾ ਸੀਂ ਘੋਲ ਤੇਆਰ ਕਰਨੈ। ਤੇ ਅਸੀਂ ਦੋ-ਤਿੰਨ ਪੇਆਜ ਤੁਸੀਂ ਨਾ ਕੱਦੂ-ਕਸ ਕਰਕੇ। ਨਾਲ ਤੁਸੀਂ ਥੋੜ੍ਹਾ ਜਾ ਲੱਸਨ ਵੀ ਰਾੱਖ ਲੋ ਛਿੱਲ ਕੇ। ਚੰਗਾ ਜਾਦਾ ਈ ਪਾਈਦਾ ਏਚ ਲੱਸਨ ਜਾਦਾ ਪਾਓ ਕਿਉਕਿ ਵਾਈਬਾਦੀ ਬੜੇ ਹੁੰ ਤੇ ਨਾ ਐ, ਜਵੈਨ ਹੋ ਗਈ ਲੱਸਨ ਹੋ ਗੇਆ ਐ ਚੀਜਾ ਤੁਸੀਂ ਪਾਓਗੇ ਨਾ ਤੇ ਸਵਾਦ ਵੀ ਲੱਗਦੀਆਂ ਨੇ, ਤੇ ਫੇਰ ਵਾਈ-ਵਾਦੀ ਵੀ ਨੀ ਹੁੰਦੀਆਂ। ਤੇ ਪੇਆਜ ਕੱਦੂ-ਕਾੱਸ ਕਾਰ ਕੇ ਤੁਸੀਂ ਓਨੂੰ ਤੜਕੇ ਵਾਕਨ ਓਨੂੰ ਥੋੜਾ ਜੇਆ ਭੁਨ ਲੈਨੈ, ਜਾਦਾ ਲਾਲ ਨੀ ਕਰਨਾ ਮਤਲਬ ਤਾਂ ਗੁਲਾਬੀ-ਗੁਲਾਬੀ ਰੈਨ ਜਿਵੇਂ, ਮ ਤਾਂ ਈ ਠੀਕ ਲੱਗਦੇ ਨੇ ਜਾਦਾ ਨਾ ਲਾਲ ਕਰੇਆ ਜੇ। ਤੇ ਓਦੇ ਵਿੱਚ ਈ ਫੇਰ ਤੁਸੀਂ ਸਾਰੇ ਮਸਾਲੇ ਪਾ ਲੈਣੇ ਨੇ ਨਮਕ ਪਾ ਲੈਣਾ ਵੇ ਮੱਰਚ ਪਾ ਲੈਨੀ ਏ ਥੋੜੀ ਜੀ ਹਲਦੀ ਪਾ ਲੋ, ਗਰਮ ਮਸਾਲਾ ਪਾ ਲੋੋ ਤੇ ਅਆਮਚੂਰ ਪਾ ਲੋ ਤੇ ਫੇਰ ਤੁਸੀ ਮਤਲਬ ਠੰਡਾ ਹੋ ਜੇਗਾ ਜਦੋਂ ਐ ਮਸਾਲਾ ਠੰਡਾ ਹੋ ਜੇਗਾ ਫੇਰ ਤੁਸੀਂ ਵੇਸਨ, ਵੇਸਨ ਤੇ ਫੇਰ ਜਾਦਾ ਚਾਈਦਾ ਹੁੰਦਾ ਨ ਤੁਆਡੇ ਤੁਸੀਂ ਆਪਨੇ ਪੱਤੇਆਂ ਦੇ ਹਿਸ੍ਹਾਬ ਨਾਲ ਨਾ
ਹਾਂਜੀ।
ਜਿਦਾ ਤੁਆਡੇ ਪੱਤੇ ਜਾਦਾ ਨੇ ਤੇ ਓਸ ਸ੍ਹਾਬ ਨਾਲ ਤੁਸੀਂ ਫੇਰ ਵੇਸਨ ਅ, ਲੈ ਲੈਨਾ। ਵੇਸਨ ਦੇ ਵਿੱਚ ਤੁਸੀ ਜੇੜਾ ਐ ਸਾਰਾ ਤੜਕਾ ਅਸੀ ਬਨਾਏਆ ਵੇ ਪਾ ਲੇਆ ਜੇ। ਫੇਰ ਥੋੜਾ-ਥੋੜਾ ਪਾਨੀ ਪਾਕੇ, ਏਦਾ ਇੱਕ ਗਾੜਾ ਜਾ ਲੇਪ ਤੋ ਬਨਾਨਾ ਵੇ ਅਸੀ, ਜਾਦਾ ਪਤਲਾ ਵੀ ਨੀ ਬਨਾਨਾ ਤੇ ਜਾ ਬੋਤ ਜਾਦਾ ਗਾੜਾ ਵੀ ਨੀ ਬਨਾਨਾ। ਮਲਬ ਐਵੇਂ ਤਾਂ ਬਨਾਨੈ ਕਿ ਪੱਤੇਆਂ ਦੀ ਪਿਛਲਾ ਪਾਸਾ ਜੇੜਾ ਹੁੰਦਾ ਐ ਨਾ ਓ ਤੇ ਅਰਾਮ ਨਾਲ ਲਾੱਗ ਜਾਏ। ਐਵੇਂ ਦਾ ਬਨਾ ਲੈਨੈ ਤੁਸੀਂ, ਤੇ ਫੇਰ ਤੁਸੀਂ ਹੋਨ ਫੇਰ ਵੱਡਾ ਜਾ ਕੋਈ ਪਰਾਤ ਲੈ ਲੇਆ ਜੇ ਯਾ ਕੁੱਛ ਲੈ ਲੇਆ ਜੇ ਓਨੂੰ ਪੁੱਠਾ ਕਾਰਕੇ ਨਾ ਓਰ ਤੇ ਸਾਰ ਨਾਲ ਵੱਡਾ ਪੱਤਾ ਰਾੱਖ ਲੈਨਾ, ਵੱਡੇ-ਵੱਡੇ ਪੱਤੇ ਪੈਲੇ ਰਾੱਖ ਲੈਨਾ ਫੇਰ ਛੋਟੇ, ਏੱਕ-ਏੱਕ ਪੱਤੇ ਦੇ ਉੱਤੇ ਤੁਹਾਨੂੰ ਲੈ ਲੇਪ ਲਗਾਨਾ ਵੇ ਜੇੜਾ ਅਸੀ ਬਨਾਏਆ ਨਾ ਵੇਸਨ ਦਾ ਘੋਲ, ਐ ਤੁਸੀ ਵੇਸਨ ਦਾ ਘੋਲ ਲਗਾ ਈ ਜਾਨਾ ਵੇ।
ਅੱਛਾ ਜੀ, ਹੂੰ।
ਮਦ, ਪੰਦਰਾਂ-ਵੀਹ ਪੱਤੇ ਤੁਸੀਂ ਲਗਾ ਸਕਦੇ ਓ ਏੱਕ ਵਾਰੀ ਚ। ਪੱਤੇ ਦੇ ਉੱਤੇ ਪੱਤਾ ਲਗਾ ਕੇ ਵਿਲ ਵੇਸਨ ਦਾ ਲੇਪ ਲਗਾਈ ਜਾਨਾ।
ਅੱਛਾ।
ਛੋਟੇ ਵੀ ਵਿੱਚ ਲਗਾ ਲੋ ਵੱਡੇ ਵੀ ਲਗਾ ਲੋ, ਮਿਕਸ ਕਰਕੇ ਨਾ ਸਾਰੇ ਰਲ ਮਿਲਾ-ਮਿਲਾ ਕੇ ਤੇ ਫੇਰ ਤੁਸੀਂ ਓਨੂੰ ਦੋਨੋ ਪਾਸੋਂ ਫੋਲਡ ਕਾਰ ਦੇਨੈ। ਫੇਰ ਅੱਗੇ ਵਾਲੇ ਪਾਸੇ ਓਨੂੰ ਫੋਲਡ ਕਾਰਕੇ ਟਾਈਟ ਜੀ ਨਾ ਪੂਨੀ ਜੀ ਬਨਾ ਲੈਨੀ ਐ ਤੁਸੀ ਰੋਲ ਜਾ ਬਨਾ ਲੈਨਾ, ਹਾਂ। ਫੇਰ ਤੁਸੀ ਏਨੂੰ ਧਾਗੇ ਦੇ ਨਾਲ ਯਾ ਕਿਸੇ ਚੀਜ਼ ਧਾਗੇ ਦੇ ਨਾਲ ਨਾ, ਲਪੇਟ ਦੇਨਾ ਤਾਂ ਕਿ ਖੁੱਲੇ ਨਾ। ਵੀ ਲੂਜ ਵੀ ਨਾ ਹੋਏ, ਤੇ ਤੁਸੀ ਐਵੇਂ ਈ ਦੇਖ ਲੇਨਾ ਹੁਨ ਤੁਆਡੇ ਕਿਸ ਸ੍ਹਾਬ ਨਾਲ ਤੁਸੀਂ ਲਿਆਏ ਦੇ ਓ ਪੱਤੇ ਕਿਸ ਸ੍ਹਾਬ ਨਾਲ ਕਿੰਨੀਆਂ ਪੂਨੀਆਂ ਥਾਡੀਆਂ ਬਾਨ ਜਾਨ। ਦੋ ਬਾਨ ਜਾਨ, ਤਿੰਨ ਬਾਨ ਜਾਨ, ਚਾਰ ਬਾਨ ਜਾਨ ਜਿਵੇਂ ਮਤਲਬ ਜਿਸ ਸ੍ਹਾਬ ਨਾਲ ਤੁਸੀ ਲਿਆਏ ਦੇ, ਫੇਰ ਤੁਸੀ ਦੇਖੋ ਕਈ ਬਨਾ ਲੈਂਦੇ ਨੇ ਕੁੂੱਕਰ ਚ ਸਟੀਮ ਕਾਰ ਲੈਂਦੇ ਨੇ, ਕਈ ਏਨੂੰ ਖੁੱਲੇ ਭਾਂਡੇ ਚ ਕਾਰ ਲੈਂਦੇ ਨੇ, ਪਰ ਮੈਂ ਤੇ ਮੈਂ ਹੋਨ ਨਾ ਜਾ ਖੁੱਲ੍ਹੇ ਭਾਂਡੇ ਚ ਕਰਨੀ ਆ, ਤੇ ਕੂਕਰ ਚ ਨਾ ਤੇ ਜਾਦਾ ਈ ਓ ਨਾ ਢਿੱਲੇ ਹੋ ਜਾਂਦੇ ਨੇ। ਜਾਦਾ ਈ ਉਬਲ ਜਾਂਦੇ ਮੈਂ ਉਵਾਲਦੀ ਨੀ ਆ ਫੇਰ ਐਵੇਂ। ਫੇਰ ਮੈਂ ਸਟੀਮ ਨਾਲ ਬਨਾਨੀ ਆਂ ਮਤਲਬ ਵੱਡੀ ਜੀ ਹਾਂਡੀ ਯਾਂ ਵੱਡੀ ਜੀ ਕੜਾਈ ਤੁਸੀ ਲੱਲਨਾ। ਓਰ 'ਚ ਏੱਕ ਲੀਟਰ ਦੇ ਕਰੀਬ ਆਸ ਪਾਸ ਪਾਣੀ ਪਾ ਲੈਣਾ। ਫੇਰ ਓ ਸਟੈਂਡ ਆਂਦੇ ਨੇ ਨਾ ਭਾਂਡੇ ਦੇ ਥੱਲੇ ਰੱਖਣ ਵਾਲੇ ਸਟੈਂਡ ਹੁੰਦੇ ਨੇ ਜੜੇ ਕੜਾਈ-ਕੜੂਈ ਦੇ ਥੱਲੇ ਅਸੀ ਰੱਖ ਲਈ ਦੇ ਨੇ। ਮੈਂ ਤੇ ਓ ਰੱਖ ਲੇਂਨੀ ਆਂ ਵੇੱਚ।
ਅੱਛਾ ਜੀ, ਹੂੰ-ਹੂੰ।
ਜਿੰਨਾ ਕੋਲ ਓ ਨੀ ਨਾ ਹੋਂਦਾ ਫੇਰ ਓ ਚਮਚ ਵਗੈਰਾ ਲਗਾ ਲੈਂ ਦੇ ਨੇ ਸਾਰੇ ਮਤਲਬ ਏੱਕ ਤੈਅ ਬਣਾ ਲੈਂਦੇ ਨੇ ਕਿ ਪਾਣੀ ਔਰ ਪੱਤੋੜ ਦੇ ਵਿੱਚ ਨਾ ਗੈ ਓ ਚੋਪ ਚਾ ਚਮਚੇਆਂ ਦਾ ਯਾਂ ਓ ਸਟੈਂਡ ਦਾ ਗੈਪ ਬਣ ਜੇ। ਮਤਲ ਮੈਂ ਤੇ ਸਟੈਂਡ ਰੱਖ ਲੈਂਨੀ ਆਂ ਫੇਰ ਓਰ ਤੇ ਓ ਪੂਨੀਯਾਂ ਜੜੀਆਂ ਬਣਾਈਆਂ ਐ ਨਾ ਅਸੀ ਪਾਣੀ 'ਚੋ ਉਬਾਲਾ ਆ ਗੇਆ ਨਾ ਤੇ ਤੁਸੀ ਫੇਰ ਓ ਪੂਨੀਯਾਂ ਰੱਖ ਦੇਣੀਆਂ ਔਰ 'ਚ ਪਰ ਹੁਣ ਏੱਕ ਚੀਜ਼ ਹੋਰ ਟੈਸ ਟ ਕਾਨੇ ਆ ਜੇ ਤੁਸੀਂ ਜਦੋਂ ਮਸਾਲਾ ਬਨਾਓਗੇ ਨਾ ਵੇਸਨ ਵਾਲਾ ਨਮਕ ਮਿਰਚ ਆਪਣਾ ਨਾ ਟੈਸਟ ਕਰ ਲਿਆ ਜੇ ਬੀ ਤੇਜ ਖਾਣ 'ਚ ਜਿਵੇਂ ਤੁਸੀ ਟੱਚ ਕ, ਕਰ ਖਾਓਗੇ ਨਾ ਜ਼ਰਾ ਕ ਤੇ ਤੁਆਨੂੰ ਤੇਜ ਲੱਗਣਾ ਚਾਈਦੈ। ਜੇ ਤੇਜ਼ ਤਾਨੂੰ ਲੱ ਗੇਗਾ ਨਾ ਤੇ ਫੇਰ ਓ ਜਦੋਂ ਬਨਣਗੇ ਨਾ ਤੇ ਓ ਬਿਲਕੁਲ ਪਰਫੈਕਟ ਨਮਕ ਲੱਗਦੈ। ਤੇ ਫੇਰ ਜੇ ਫਿੱਕੇ-ਫਿੱਕੇ ਬਣਨ ਨਾ ਫੇਰ ਓ ਸਵਾਦ ਨੀ ਆਂਦਾ ਕਈ ਵਾਰੀ।
ਅੱਛਾ ਜੀ। ਠੀਕ ਐ ਜੀ।
ਤੇ ਫੇਰ ਬਸ ਤੁਸੀ ਐ ਪਾਨ ਏੱਚ ਸਟੈਂਡ ਦੇ ਉੱਤੇ ਓ ਰੱਖ ਲਿਆ ਜੇ ਪੂਨੀਯਾਂ ਰੱਖਦੇ ਆ ਜੇ ਓ ਤਿੰਨ-ਚਾਰ ਜੇੜੀਆਂ ਜਿੰਨੀਆਂ ਵੀ ਬਣਨਗੀਆਂ। ਸਾਡੀਆਂ, ਫੇਰ ਤੁਸੀ ਓਨੂੰ ਉੱਪਰੋਂ ਢੱਕ ਦੇਣਾ ਵੇ। ਪਲੇਟ ਦੇ ਨਾਲ ਜਿਵੇਂ ਵੀ ਮਤਲਬ ਪੂਰੀ ਏਨਾਂ ਸਟੀਮ ਬਾਰ ਨ ਨਿਕਲਣੀ ਚਾਈਦੀ ਮਤਲਬ ਏਸ ਢੰਗ ਨਾਲ ਤੁਸੀ ਢੱਕਣਾ ਹੈਗਾ। ਫੇਰ ਤੁਸੀ ਓਨੂੰ ਪੈਲੇ ਤੇ ਥੋੜੀ ਦੇਰ ਤੁਸੀ ਅੱਧਾ ਘੰਟਾ ਦੇ ਕਰੀਬ ਤੁਸੀ ਮੀਡੀਅਮ ਤੋਂ ਲੋਅ ਦੇ ਵਿੱਚ ਮੀਡੀਅਮ ਤੇ ਰੱ ਖੋ ਗੈਸ। ਓਨੂੰ ਹੋਨ ਦਿਓ ਚੰਗੀ ਤਰ੍ਹਾਂ ਮਤਲਬ ਭਾਫ ਵਿੱਚ ਈ ਬਣਨ ਦਿਓ ਓਨ੍ਹਾਂ ਨੂੰ।
ਅੱਛਾ ਜੀ, ਹੂੰ।
ਫੇਰ ਤੁਸੀ ਅੱਧਾ-ਪੋਣਾ, ਅੱਧਾ ਘੰਟਾ, ਪੌਣਾ ਘੰਟਾ ਤੁਸੀ ਓਨੂੰ ਸਿਮ ਤੇ ਵੀ ਪਕਾਓ।
ਅੱਛ, ਅੱਛਾ ਹੂੰ।
ਹਾਂ ਫੇਰ ਕਮ ਸੇ ਕਮ ਏਨੂੰ ਘੰਟਾ ਤੁਸੀ ਲ ਗੈਸ ਤੇ ਰੱਖਨਾ ਵੇ, ਕੈਨ ਦਾ ਮਤਲਬ ਐ ਵੇ। ਪਰ ਹੂਨ ਨਾਲ ਨਾਲ ਐ ਵੀ ਦੇਖ ਲੈਣਾ ਪਾਣੀ ਵੈਸੇ ਖਤਮ ਨਈ ਹੁੰਦਾ ਫੇਰ ਵੀ ਬਾਏ ਚਾਂਸ ਕਦੀ ਖਤਮ ਹੋ ਜੇ ਤੇ ਥੋੜਾ ਜਿਆ ਪਾਣੀ ਥੱਲੇ ਪਾ ਦੇਣਾ ਵੀ ਸਟੀਮ ਬੰਨ੍ਹੀ ਰਏ ਓਦੀ।
ਅੱਛਾ ਪਾਣੀ ਪਾਂਦੇ ਸੋਕ ਜਾਏ ਪਾਣੀ ਤੇ। ਅੱਛਾ ਜੀ, ਹੂੰ।
ਸੁੱਕਨਾ ਨੀ ਚਾਈਦਾ ਏਨਾਂ ਤੇ ਪਾ ਈ ਦੇਆ ਜੇ ਕਿ ਜਿਸ ਸਾਬ ਨਾਲ ਕਿ ਸੁੱਕੇ ਨਾ। ਪਾਣੀ ਏਰਾ ਬਨਦਾ ਈ ਰਏ ਓਰੇ 'ਚ ਈ ਬਨਦੇ ਰਏ ਸਟੀਮ ਈ। ਤੇ ਦੇਖੋ ਘੰਟਾ ਤੇ ਲੱਗਦਾ ਜੇ ਆਲਮੋਸਟ ਤੇ ਕਿਉਂਕਿ ਐ ਪੱਤੇ ਨਾ, ਨਾ ਪੱਕਨ ਨਾ ਐ ਗਲੇ ਨੂੰ ਵੀ ਲੱਗਦੇ ਜੇ
ਗਲੇ ਨੂੰ ਵੀ ਲੱਗਦੇ ਹਾਂਜੀ-ਹਾਂਜੀ ਐ ਤੇ ਹੈ ਤੇ ਐ ਸਾਨੂੰ ਪਤਾ ਕਿਵੇਂ ਲੱਗੇਗਾ, ਪਤਾ ਕਿਵੇਂ ਲੱਗੇ ਕਿ ਏ ਗੱਲ ਗਏ ਨੇ, ਏ ਹੋ ਗਏ
ਤਾਨੂੰ ਦੱਸਦੀ ਪੀ ਆਂ ਫੇਰ ਤੁਸੀ ਏੱਕ ਚਾਕੂ ਯਾਂ ਕੋਈ ਚਾਕੂ ਈ ਲੱਲਿਆ ਜੇ। ਫੇਰ ਤੁਸੀ ਏਰੇ ਵਿੱਚ ਲਗਾ ਕੇ ਵੇਖਿਆ ਜੇ। ਤਾਡਾ ਏ ਚਾਕੂ ਅਗਰ ਕਲੀਨ ਨਿਕਲਦਾ ਪਿਆ ਵੇ ਬਿਲਕੁਲ ਸਾਫ਼ ਨਿਕਲਦਾ ਪਿਐ ਮਨੂੰ ਤੁਆਡਾ ਵੇਸ ਨ ਨੀ ਨਾਲ ਆ ਰਿਆ ਯਾਂ ਕੁਛ ਫੇਰ ਤੇ ਤੁਆਡੇ ਪੱਕ ਗਏ ਨੇ ਐ। ਤੇ ਜੇ ਤੁਹਾਡਾ ਲੱਗਦਾ ਪਿਆ ਵੇਸਣ ਲੱਗਿਆ ਹੋਇਆ ਨਾਲ ਆਦਾਂ ਪਿਆ ਕੁੱਛ, ਫੇਰ ਤਾਂ ਮਤਲਬ ਹਜੇ ਏ 'ਚ ਕਸਰ ਹੈਗੀ ਏ ਫੇਰ ਤੁਸੀਂ, ਫੇਰ ਤੁਸੀਂ ਐਵੇਂ ਕਰਿਆ ਜੇ ਨਾ, ਫੇਰ ਤੁਸੀਂ ਇਹਨੂੰ ਨਾ ਢੱਕਣ ਨੂੰ ਉਤਾਰ ਦਿਆ ਜੇ, ਇਹਦਾ ਫਿਰ ਇਹਨੂੰ ਖੁੱਲੇ 'ਚ ਈ, ਪੰਦਰਾਂ-ਵੀਹ ਮਿੰਟ ਤੁਸੀਂ ਫੇਰ ਇਹਨੂੰ ਐਵੇਂ ਹੋਣ ਦਿਆ ਜੇ ਜੇ ਤੁਹਾਡੇ ਬਣ ਵੀ ਗਏ ਨੇ ਨਾ, ਜੇ ਤੁਸੀਂ ਚੈੱਕ ਕੀਤਾ, ਤੁਹਾਡਾ ਚਾਕੂ ਸਾਫ਼ ਨਿਕਲ ਆਇ ਤੇ ਫੇਰ ਵੀ ਜੇ ਭਰਨ ਫ ਵੀ ਗਏ ਨੇ ਨਾ ਫੇਰ ਵੀ ਤੁਸੀਂ ਇਹਨੂੰ ਨਾ ਪੰਜ-ਦਸ ਮਿੰਟ ਈ, ਜ਼ਿਆਦਾ ਨਾ ਰੱਖੋ ਤੇ ਕਮ ਸੇ ਕਮ ਦਸ ਮਿੰਟ ਨਾ ਇਹਨੂੰ ਖੁੱਲੇ ਰੱਖਿਆ ਰੱਖਣਾ ਅਤੇ ਇਹਦੀ ਭਾਵ ਜਦੋਂ ਬਾਹਰ ਨਿਕਲ ਚੱਲ ਜਾਏਗੀ ਨਾ, ਅੰਦਰੋਂ ਵੀ ਬਾਹਰੋਂ ਵੀ, ਬਾਹਰੋਂ ਐ ਨਾ ਥੋੜੇ ਜਿਹੇ ਓ ਜਾਣਗੇ ਸਹੀ ਹੋ ਜਾਣਗੇ ਢਿੱਲੇ-ਢਿੱਲੇ ਨੀ ਲੱਗਣਗੇ ਤੁਹਾਨੂੰ ਫਿਰ ਜਦੋਂ ਅਸੀਂ ਕੱਟਣੇ ਹੁੰਦੇ ਨੇ ਨਾ, ਫੇਰ ਉਹ ਨਹੀਂ ਤੇ ਫੇਰ ਉਹ ਹੋ ਜਾਂਦੇ ਨੇ, ਖਿਲਰ ਜਾਂਦੇ ਨੇ
ਅੱਛਾ।
ਫੇਰ ਮਤਲਬ ਤੂੰ ਬਣ ਜਾਣਗੇ ਜੋ ਤੁਹਾਡੇ ਚੈੱਕ ਤੁਸੀਂ ਕਰ ਲਿਓ ਆਪ ਈ, ਤੁਹਾਨੂੰ ਲੱਗਦਾ ਪਿਆ ਕਿ ਬਣਗੇ ਨੇ ਫੇਰ ਇਹਨੂੰ ਤੁਸੀਂ ਨਿਕਾਲ ਕੇ ਇੱਕ ਥਾਲੀ 'ਚ ਰੱਖ ਕੇ, ਇਹਨਾਂ ਨੂੰ ਠੰਡੇ ਕਰ ਦੇਣੇ, ਠੰਡ-ਠੰਡੇ ਕਰਨ ਨਾਲ ਤੇ ਘੰਟੇ ਦੋ ਘੰਟਾ ਤੇ ਇਹਨਾਂ ਨੂੰ ਠੰਡੇ ਹੋਣ 'ਚ ਵੀ ਲੱਗ ਜਾਏਗਾ।
ਹਾਂਜੀ, ਉਹ ਤੇ ਹੈ ਈ ਏ ਚਲੋ, ਕੋਈ ਨੀ ਬਣਾ ਕੇ
ਹੋ ਸਕਦਾ ਫਰਿੱਜ 'ਚ ਧਰਦੋ, ਦੋ ਘੰਟੇ ਬਾਅਦ ਅਗਰ ਠੰਡੇ ਹੋ ਵੀ ਗਏ ਨੇ, ਫਿਰ ਥੋੜੀ ਦੇਰ ਫਰਿਜ 'ਚ ਵੀ ਰੱਖਦੋਗੇ ਤੇ ਕੋਈ ਹਰਜ਼ ਨੀ ਏ, ਫੇਰ ਤੁਸੀਂ ਇਹਨਾਂ ਨੂੰ ਕੱਟ ਕੇ ਜਿਵੇਂ ਭਾਵੇਂ ਜੇ ਤੁਸੀਂ ਡੀਪ-ਫਰਾਈ ਕਰਨੇ ਨੇ, ਡੀਪ-ਫਰਾਈ ਕਰਕੇ ਖਾ ਲੋ। ਕਈ ਤਵੇ ਤੇ ਬਣਾ ਕੇ ਖਾਂਦੇ ਨੇ। ਜਿਵੇਂ ਤੁਸੀਂ ਖਾਂਦੇ ਓ, ਫੇਰ ਤੁਸੀਂ ਉਵੇਂ ਬਣਾ ਕੇ ਖਾਲੋ, ਵੈਸੇ ਤੇ ਬਿਨਾਂ ਕਈ ਤਲ ਆ ਵੀ ਨੀ ਖਾਣਾ ਚਾਹੁੰਦੇ। ਕਈ ਤਾਂ ਐਵੇਂ ਈ ਕੱਟ ਕੇ ਖਾ ਲੈਂਦੇ ਨੇ, ਤੁਸੀਂ ਕਿਵੇਂ ਖਾਂਦੇ ਓ?
ਕੋਈ ਨੀ ਹੁਣ ਬਣਾਵਾਂਗੇ ਤਾਂ ਈ ਪਤਾ ਲੱਗੇ ਨਾ, ਬਣਾਵਾਂਗੇ ਨਾ ਵੇਖਾਂਗੇ ਤਵੇ ਤੇ ਵੇਖੋ ਨਾ, ਮੈਂ ਤੇ ਤੁਹਾਡੇ ਕੋਲੋਂ ਪੁੱਛਣੀ ਵੀ, ਰੈਸਪੀ ਪੁੱਛਣੀ ਵੀ ਨਾ ਹਾਲੇ ਤੇ ਹੁਣ ਬਣਾਵਾਂਗੇ ਤੇ ਵੇਖਾਂਗੀ ਬੱਚਿਆਂ ਕੋ ਪੁੱਛਾਂਗੀ, ਤਲਣਾ ਤਵੇ ਤੇ ਕਰਨਾ ਤਵੇ ਤੇ ਕਰਦਾਂਗੀ ਜੇ ਕਹਿਗੇ ਨੇ ਤਲਣਾ, ਵੇ ਤਲਦਾਂਗੀ ਫਿਰ ਮੈਂ ਹਾਂਜੀ ਓਕੇ ਹਾਂਜੀ ਚਲੋ, ਹਾਂਜੀ-ਹਾਂਜੀ। ਠੀਕ ਏ ਜੀ ਠੀਕ, ਅੱਛਾ ਜੀ ਸ਼ਾਸੀ ਕਾਲ ਜੀ।